ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਹੋਰ ਕੀ ਹਾਲ ਚਾਲ ਹੈ?
ਬਸ ਵਧੀਆ ਜੀ ਤੁਸੀ ਸੁਣਾਓ ਤੁਸੀਂ ਕਿਵੇਂ ਹੋ?
ਬਸ ਵਧੀਆ ਹੋਰ ਰੋਟੀ ਪਾਣੀ ਬਣਾ ਲਈ?
ਹਾਂਜੀ ਹਾਂਜੀ। ਬਣਾ ਲਿਆ ਸਭ
ਕਿ ਵਲੇ ਹੋ ਗਏ।
ਹਾਂਜੀ-ਹਾਂਜੀ। ਜੇ
ਫ੍ਰਰੀ ਹੈ ਇਸ ਟਾਈਮ ਤੇ ਵੈਸੇ ਹੀ ਫ੍ਰਰੀ ਹੋ ਜਾਂਦਾ ਬੰਦਾ। ਰੋਟੀ-ਪਾਣੀ ਕਰ ਕੇ ਹਾਂਜੀ। ਹੋਰ ਸਿਹਤਾਂ ਸਭ ਠੀਕ ਤਾਡੀਆਂ-
ਹਾਂਜੀ-ਅਂਜੀ, ਸਭ ਵਧੀਆ ਨੇ ਸਭ
ਹੋਰ ਬੱਚੇ ਵਗੈਰਾ, ਸੋ ਗਏ ਹੋਣੇ ਐ, ਹਾਂਜੀ। ਬੱਚੇ ਵਗੈਰਾ ਸੋਗੇ ਹੋਣੇ, ਹੁਨ ਤ
ਹਾਂਜੀ ਓ ਬੇਟਾ ਵੀ ਸੋ ਗਿਆ। ਗਿਆ
ਹੋਰ ਮੈਂ ਪੁੱਛਣਾ ਸੀ ਤੁਹਾਨੂੰ ਕਿ ਮੈਂ ਨਾ ਕੋਈ ਮਤਲਬ ਅਹ ਸੂਟ ਸਵਾਉਣਾ ਸੀ। ਸੂਟ ਤੇ ਮੈਨੂੰ ਤੁਸੀਂ ਵਧੀਆ ਜ ਟੇਲਰ ਸਜੈਸਟ ਕਰੋ ਕਿ ਮੇਰਾ ਸੂਟ ਬਹੁਤ ਕੋਸਟ ਅਤੇ ਕਾਸਟਲੀ ਹੈਗਾ ਅਤੇ ਮੈਂ ਕਿਸ ਤਰ੍ਹਾਂ ਚ ਮਤਲਬ ਡਿਜ਼ਾਇਨ ਕਰਵਾਵਾਂ ਕਿ ਜਿਵੇਂ ਦਾ ਮਤਲਬ ਮੇਰਾ ਸੂਟ ਦਾ ਕਮੀਜ਼ ਹੈ ਨਾ ਸਿਲਕ ਦੇ ਵਿੱਚ ਸੈਮੀ ਸਿਲਕ ਤੇ ਐਵੇਂ ਹੀ ਉਹਦੀ ਸਲਵਾਰ ਦਾ ਕੱਪੜਾ
ਅੱਛਾ ਸੇਮ ਹੋਇ ਬੋਟ ਡਬਲ ਸ਼ਰਟ
ਸੇਮ ਬੋਟਮ ਔਰ ਸ਼ਰਟ ਹੈ ਅਤੇ ਮੈਂ ਸੋਚਦੀ ਹਾਂ ਕਿ ਇਹਦੀ ਅਗਰ ਮੈਂ ਉਹ ਬਣਵਾਂਗੀ ਨਾ ਕੀ ਕਹਿੰਦੇ ਉਹਨੂੰ ਮਤਲਬ ਪੈਂਟ ਬਣਵਾਂਗੀ ਤਾਂ ਉਹ ਪੈਂਟ ਸੋਹਣੀ ਨਹੀਂ ਲੱਗਣੀ। ਹਾਂ ਤੇ ਮੈਂ ਉਹਨੂੰ ਸੋਚਦੀ ਹਾਂ ਕਿ ਮੈਂ ਕਲੀਆਂ ਵਾਲਾ ਪਲਾਜ਼ੋ ਵਗੈਰਾ ਬਣਾ ਕੇ ਵਿੱਚ ਲੈਸ
ਹਾਂ ਜਿਵੇਂ ਕਲੀਆਂ ਤੇ ਉਸ
ਕਲੀਆਂ ਦੇ ਵਿੱਚ ਲੈਸ ਆ ਜਾਏਗੀ ਬਰੀਕ ਬਰੀਕ ਜੀ ਤੇ ਥੋੜੀ ਲੁੱਕ ਅੱਛੀ ਜਿ ਆ ਜਾਏਗੀ ਹਾਂ ਤੇ ਥੋੜਾ ਮੈਂ ਉਹਨੂੰ ਇਹ ਸੋਚ ਰਹੀ ਸੀ ਮੈਂ ਕਿਹਾ ਉਹਨੂੰ ਮੈਂ ਕਰਵਾਵਾਂ।
ਹਾਂ ਉਵੇਂ ਕਰਵਾ ਲਓ ਸ਼ਾਟ ਤੇ ਫਿਰ ਸ਼ੋਟ ਹੀ ਕਰਾਓਗੇ।
ਨਹੀਂ ਸ਼ਰਟ ਫਿਰ ਬਈ ਜਿੰਨੀ ਉਹਦੀ ਲੈਂਥ ਉਥ ਨਾ ਉਸ ਹਿਸਾਬ ਨਾਲ ਕਿਉਂਕਿ ਨਾ ਉਹ ਜ ਨਾ ਬੋਰਡਰ ਤੇ ਨੈੱਕ ਤੇ ਕਢਾਈ ਹੈ ਸਾਰੀ। ਤੇ ਫਿਰ ਉਹ ਸਾਰੀ ਕਢਾਈ ਕੱਟੀ ਜਾਏਗੀ। ਤੇ ਫਿਰ ਮੈਨੂੰ ਥੋੜਾ ਜਿਹਾ ਬੋਡਰ ਹੈਗੇ ਨਾ। ਬੋਰਡਰ ਤੇ ਨੈਕ ਤੇ ਕਢਾਈ ਇਹ ਪੂਰੀ ਗਲੇ 'ਤੇ
ਤੇ ਲੈਣ ਕਿੰਨੀ ਜਾਏਗੀ ਤੁਹਾਡੀ ਲੈਣ ਅਗਰ ਜ਼ਿਆਦਾ ਜਾਏਗੀ ਫਿਰ ਕਲਆ ਵਾਲਾ ਪਲਾਜ਼ੋ ਤੇ ਨੀ ਅੱਛਾ ਲੱਗੇਗਾ।
ਨਹੀਂ ਲੈਂਥ ਤਾਂ ਫੋਰਟੀ ਟੂ ਆ ਰਹੀ ਹੈ। ਤੇ ਫੋਟੀ ਉਹ ਕਹਿੰਦੇ ਅਸੀਂ ਤਕਰੀਬਨ ਜਿਹੜੀ ਲੈਂਥ ਹੈ ਫੋਰਟੀ ਏਟ ਰੱਖਦੇ ਹਾਂ। ਤੇ ਤੁਹਾਡੀ ਫੋਰਟੀ ਟੂ ਹਾ । ਫੋਰਟੀ ਏਟ ਰੱਖਦੇ ਹਾਂ ਪਰ ਦੇਖੋ ਮੈਨੂੰ ਵੀ ਥੋੜਾ ਜਿਹਾ ਹੋ ਰਿਹਾ ਕਿ ਜੇਕਰ ਇਸ ਤਰ੍ਹਾਂ ਮਨਮਾਨ ਆ ਹੈ। ਅਤੇ ਥੋੜੀ ਲੈਂਥ ਛੋਟੀ ਹੋਣੀ ਚਾਹੀਦੀ ਹੈ ਬਟ ਉਹਦਾ ਮੈਨੂੰ ਹੱਲ ਨਹੀਂ ਲੱਭ ਰਿਹਾ ਨਾ ਕਿ ਮੈਂ ਉਹਨੂੰ ਛੋਟਾ ਕਿਵੇਂ ਕਰਵਾਵਾਂ ਸੂਟ ਨੂੰ ਮੈਨੂੰ ਇਹ ਨਹੀਂ ਸਮਝ ਆ ਰਹੀ ਕਿਉਂਕਿ ਉਹਦੇ ਨਾਲ ਗਲੇ ਦੇ ਉੱਤੇ ਦੇ ਵਿਚ ਘਰ ਖਾਲੀ ਹੋ ਗਿਆ ਤਾਂ ਥੱਲੇ ਬੋਡਰ ਹੈ। ਪੂਰਾ ਹੈ ਵੀ ਹੈ। ਤੇ ਉਹਨੂੰ ਉਹਨੂੰ ਵੀ ਨਹੀਂ ਕੱਟ ਸਕ ਦੇ ਵਿੱਚੋਂ ਕੱਟ ਪਾ ਕੇ
ਨਹੀਂ, ਨਹੀਂ ਤੇ ਹਾਂ ਅੱਜ, ਕੱਲ ਨਾਨੀ ਮਤਲਬ ਛੋਟ ਛੋਟੀ, ਛੋਟੀ ਮਤਲਬ ਐਵੇਂ ਤੁਹਾਡੀ ਸੂਟ ਦੇ ਐਬ੍ਰੋਇਡਰੀ ਦੇ ਨਾਲ ਦੀ ਲੈਸ ਮਿਲ ਜਾਂਦੀ ਹੈ ਨਾ ਤੇ ਕਟਿੰਗ ਕਰਵਾ ਕੇ ਲੈਸ ਨੂੰ ਐਡ ਕਰਵਾ ਕੇ ਨਾ ਉਹਨੂੰ ਲੈ ਤੁਡੀ ਛੋਟੀ ਕਰਾ ਲੋ। ਤੁਸੀਂ
ਲੈਂਥ ਤੇ ਛੋਟੀ ਕਰਵਾ ਲਾ।
ਹਾਂ ਅਗਰ ਪਲਾਜ਼ੋ ਕਲੀਆ ਵਾਲਾ ਤੁਸੀਂ ਬਣਵਾਉਂਦੇ ਪਊ । ਨਾ ਮਤਲਬ ਫਲੇਅਰ ਫਲੇਅਰ ਨਾਲ ਤੇ ਮਤਲਬ ਗੋਡਿਆਂ ਤੱਕ ਸ਼ਰਟ ਸੋਹਣੀ ਲੱਗਦੀ ਦੇ ਹੋ ਵੀ ਉੱਤੇ ਹੋਏ ੜੇ ਗੋਡਿਆਂ ਤੋਂ ਵੀ
ਭਾਵੇ ਥੋੜੀ ਜਿਹੀ ਚੱਲਿਓ ਹੋ ਜੇ ।
ਨਹੀਂ ਅੱਜ, ਕੱਲ ਨਾ ਮਤਲਬ ਜਿਵੇਂ ਪਾਕਿਸਤਾਨੀ ਸੂਟ। ਚੱਲਦੇ ਪਏ ਨੇ ਨਾ ਤੇ ਸ਼ਰਟ ਥੋੜੀ ਛੋਟੀ ਟੀ ਚੱਲ ਰਹੀ ਹੈ ਗੋਡਿਆਂ ਤੱਕ ਗੋਡਿਆਂ ਤੋਂ ਉੱਚੀ। ਤੇ ਨੀਚੇ ਫਲੇਅਰ ਹੈ
ਅੱਛਾ, ਅੱਛਾ।
ਹਾਂ ਤੇ ਤੁਸੀਂ ਲੈਸ ਲਗਵਾਓ
ਕਿ ਮੈਂ ਸੋਚ ਰਹੀ ਸੀ ਕਿ ਮੈਂ ਨਾ ਸ਼ ਮੈਨੂੰ ਕੋਈ ਡਿਜ਼ਾਇਨ ਵਗੈਰਾ ਮਿਲ ਜਵੇ ਅੱਛਾ ਜਿਹਾ ਅਤੇ ਮੈਂ ਉਹਨੂੰ ਥੋੜਾ ਜਿਹਾ ਵਧੀਆ ਜਿਹਾ ਬਣਵਾ ਲਵਾਂਗੀ ਅੱਛੀ ਲੁੱਕ ਦੇ ਕੇ ਬਵਾ ਲਵਾਂ ਵੀ ਜਿਹੜੇ ਨਾਲੀ ਗੈਟਅਪ ਜਿਹੜੀ ਅੱਛੀ ਜਿਹੀ ਆ ਜਾਵੇਗੀ।
ਨਹੀਂ, ਨਹੀਂ ਆਵੇਂ ਵੀ ਕਰਾ ਸਕਦੇ ਅੱਜ ਕੱਲ ਬੈਲ ਬੋਟਮ ਨੀ ਪੈਂਟ ਚੱਲ ਰਹੀ।
ਬੈਲਬੋਟ ਹਾਂਜੀ, ਹਾਂਜੀ, ਹਾਂਜੀ।
ਉਹ ਵੀ ਸੋਹੀ ਲੱਗਦਾ ਮੈਂ ਹੁਣ ਇੱਕ ਰੀਸੈਂਟ ਸੂਟ ਬਣਵਾਇਆ ਸੀ। ਬੈਲ ਬੋਟਮ ਵੀ ਬਣਵਾਈ ਸੀ ਮੈਂ।
ਹਾਂਜੀ।
ਗੋਡਿਆਂ ਤੋਂ ਤੇ ਸ਼ੋਰਟ ਸੀ ਉਹਦੀ ਸਟੇਟ ਤੇ ਬੈਲਟ ਸਲੀਵਸ ਕਰਾਈਆਂ ਸੀ ਜਿਵੇਂ ਪਾਕਿਸਤਾਨੀ ਹੁੰਦੀਆਂ ਨੇ। ਤੇ ਨਾਲ ਬੈਲ ਬੋਟਮ ਕਰਵਾਆ ਸੀ ਉਹ ਬੜਾ ਅੱਛਾ ਲੱਗਦਾ ਹੈ। ਮਤਲਬ ਥਏਜ਼ ਤੋ ਨਾ ਤ ਥੋੜਾ ਟਾਈਟ ਹੁੰਦਾ ਮਤਲਬ ਨਹੀਂ ਥੋੜਾ ਟਾਈਟ ਨੀ ਹੁੰਦਾ ਮਤਲਬ ਸ਼ੇਵ ਹੈ ਮਤਬ ਟਾਈਟ ਹੈ। ਲੇਿਨ ਲੂਜ਼।
ਰੋਜ਼ ਹੁੰਦਾ ਹੈ ਹਾਂਜੀ ਮੇਰੇ ਸ਼ਾਇਦ ਮੇਰੇ ਕਿਸੇ ਸੂਟ ਦਾ ਨਾ ਬਣਿਆ ਹੋਇਆ ਵਾ ਇਹ ਡਿਜ਼ਾਇਨ ਨਾ ਬਣਿਆ ਹੋਇਆ ਵਾ ਸ਼ਾਇਦ ਬਣਿਆ ਹੈ ਬਹੁਤਾ ਚੋੜਾ ਖੁੱਲਾ ਨੀ ਹੁੰਦਾ ਪਲਾਜ਼ੋ ਠੀਕ ਠੀਕ ਹੀ ਹੁੰਦਾ ਹੈ ਜਿਵੇਂ ਪੈਂਟ ਪੈਂਟ ਸਟਾਈਲ ਹੁੰਦਾ ਨਾ ਥੋੜਾ ਮਤਲਬ ਪਹੁੰਚਾ ਵੀ ਖੁੱਲਾ ਦਾ ਹਾਂ ਇਹ ਮੇਰੇ ਖਿਆਲ ਚ ਬਣਿਆ ਹੋਇਆ ਮੇਰਾ ਬਣਾਇਆ ਦਾ ਇੱਕ ਸੂਟ ਸ਼ਾਇਦ ਮੈਂ ਪਾਇਆ ਵੀ ਏ ਤੇ ਤਾਂ ਉਹਨੇ ਮੇਰੀ ਫੋਟੋ ਵੀ ਵੇਖੀ ਹੋਈਗੀ ਸ਼ਾਇਦ
ਨਈਂ ਮੈਨੂੰ ਧਿਆਨ ਨੀ ਏਂ
ਅਤੇ ਮੈਂ ਤੁਹਾਨੂੰ ਆਪਣੀ ਫੋਟੋ ਸ਼ੇਅਰ ਕਰਾਂਗੀ ਸ਼ਾਇਦ ਮੈਂ ਉਹਦੇ ਵਿੱਚ ਪਾਇਆ ਹੋਇਆ ਉਹ ਜ਼ਿਆਦਾ ਖੁੱਲ੍ਹਾ ਨਈਂ ਹੈਗਾ
ਹਾਂ, ਉਹੀ ਹੁਣ ਦੁਬਾਰਾ ਓਈ ਚੱਲਦਾ ਪਿਆ ਨਾਂ
ਹਂ, ਪਰ ਮੈਂ ਇਹ ਪਰੇਸ਼ਾਨ ਹੋਈ ਜਿਸ ਨਾਲ ਕਿ ਮਤਲਬ ਕਿ ਉਹਦੀ ਜਿਹੜੀ ਲੈਂ
ਨਈਂ ਜੇ ਜ਼ਿਆਦਾ ਹੈਵੀ ਸੂਟ ਏ ਨਾਂ ਫਿਰ ਤੁਸੀਂ ਕਿ ਦੋਨ
ਹਾਂ ਤੇ ਮੈਂ ਫੇਰ ਉਹਨੂੰ ਨਾ ਕਲੀਆਂ ਵਾਲਾ ਪਲਾਜ਼ੋ ਹੀ ਬਣਵਾਇਆ ਸੀ ਮੈਂ ਕਿਹਾ ਕੁਛੀ ਨਾਲ ਬਣਾ ਦੋ ਕਿਸੇ ਪੈਂਟ ਨ੍ਹੀਂ ਚੱਲਣੀ ਇਹਦੇ ਵਿੱਚ ਕਿਉਂਕਿ ਪੈਂਟ ਜ਼ਿਆਦਾ ਵਧੀਆ ਨਈਂ ਲੱਗਣੀ ਹੈਗੀ ਤੇ ਪੈਂਟਾਂ ਤੇ ਫੇਰ ਜਿਹੜੇ ਨੋਰਮਲ ਸੂਟ ਹੁੰਦੇ ਨਾਂ ਉਹਨਾਂ ਨੂੰ
ਨਾਲੇ ਸਿਲਕ ਦੇ ਫੈਬਰਿਕ ਪੈਂਟ ਨਈਂ ਟਾਈਟ ਹੋ ਜਾਂਦੀ ਐ
ਟੋ ਹੋ ਜਾਂਦੀ ਐ ਕਿਉਂਕਿ ਫੈਬਰਿਕ ਉਹਦੇ ਚ ਕੋਟਨ ਮਿਕਸ ਵਾਲਾ ਨੀਂ ਨਾਂ ਇਹਦਾ ਪੈਂਟ ਦਾ ਤੇ ਉਹ ਇਸ ਕਰਕੇ ਫੇਰ ਉਹਨੂੰ ਥੋੜ੍ਹੀ ਦਿੱਕਤ ਹੋ ਰਹੀ ਐ
ਵੈਸੇ ਸਲੀਵਸ ਤੇ ਥੋੜਾ ਲੈਸ ਵਗੈਰਾ ਲਗਵਾ ਕੇ ਬਹੁਤ ਕਲ ਦਾ ਨਾਂ
ਹਾਂਜੀ ਹਾਂਜੀ
ਤੇ ਜਿਵੇਂ ਤੁਸੀਂ ਕਲੀਆਂ ਪਵਾਈਆਂ ਨੇਂ ਪਲਾਜ਼ੋ ਤੇ ਤੇ ਫੇਰ ਉਹਦੇ ਘੇਰੇ ਤੇ ਤੁਸੀਂ ਔ ਨਾਂ ਲੈਸ ਵਗੈਰਾ ਪੁੱਛਣਾ ਦੇਣਾ
ਨਈਂ ਘੇਰੇ ਤੇ ਮੈਂ ਨਾਂ ਲਟਕਣ ਵਾਲੀ ਲੈਸ ਲਗਵਾਈ ਐ।
ਨਈਂ ਕਿਉਂਕਿ ਫਲੇ ਫਲੇ ਪਲਾਜ਼ੋ ਤਾਂ ਨਈਂ ਅੱਛੀ ਲੱਗੇਗੀ ਉਹ
ਪਰ ਉਹਨੇ ਜਿਚਾ ਕੇ ਦਿਖਾਈ ਸੀ ਬਹੁਤ ਅੱਛੀ ਲੱਗਦੀ ਸੀ ਨਾ ਥੋੜ੍ਹੀ ਜਿਹੀ ਨਾ ਯੂ ਸ਼ੇਪ ਐਸੇ
ਅੱਛਾ ਅੱਛਾ ਹੋਏਗਾ ਸ਼ਾਇਦ ਚਲੋ ਸਹੀ ਏ ਫਿਰ ਕਰਵਾਆ ਤੇ। ਤੇ ਸੋ ਵੀ ਸੋਣਾ ਲੱਗੇਗਾ ਫਿਰ
ਹਾਂਜੀ ਹਾਂਜੀ
ਕਿਹੜੇ ਕਲਰ ਦਾ ਤੁਹਾਡਾ ਸਟ ਦਾ ਸੋਹਣੇ ਕਲਰ ਤੇ
ਹਾਂਜੀ ਹਾਂਜੀ ਬਹੁਤ ਵਧੀਆ ਤੇ ਉਹਨੂੰ ਮੈਂ ਕਹਿੰਦੀ ਵੀ ਥੋੜਾ ਜਿਹਾ ਮ ਥੋੜੇ ਹਿੰਟ ਪੈ ਜਾਂਦੀ
ਨਹੀਂ ਸਹੀ ਵੈਸੇ ਆਏ ਪਲਾਜ਼ੋ ਵਾਲਾ ਨਾ ਕਲੀਆਂ ਵਾਲਾ ਪਲਾਜ਼ੋ ਸਹੀ ਰਹੇਗਾ ਤੁਹਾਡਾ
ਹਾਂ ਮੈਂਤਾਨ ਤਾਂ ਹੀ ਫੋਨ ਕੀਤਾ ਸੀ ਮੈਂ ਤੁਹਾਡੇ ਕੋਲੋਂ ਥੋੜੀ ਸਲਾਹ ਲਵਾਂ ਤੁਹਾਡੇ ਕਿ ਹੁਣ ਮੈਂ ਕਿਸ ਤਰ੍ਹਾਂ ਡਿਜ਼ਾਇਨ ਕਰਵਾਵਾਂ ਮੈਨੂੰ ਸਮਝ ਨਹੀਂ ਆ ਰਹੀ ਸੀ
ਨਹੀਂ ਪਤਾ ਕੀ ਹੁੰਦਾ ਜਿਹੜਾ ਸੂਟ ਹੁੰਦਾ ਨਾ ਥੋੜਾ ਜਦੋਤ
ਹੈ ਵੀ ਹੈ ਵੀ ਕੋਸਟ ਲਈਏ ਨਾ ਮਹਿੰਗਾ ਏ ਮਤਲਬ ਪੱਚੀ ਕੁ ਸੋ ਦਾ ਲਿੱਤਾ ਹੋਇਆ ਮੈਂ ਤੇ ਫਿਰ ਥੋੜਾ ਦਿਲ ਨੂੰ ਵੀ ਹੁੰਦਾ ਕਿ ਕੋਈ ਕਿਸੇ ਸਹੀ ਜ ਟੇਲਰ ਕੋਲ ਜਾ ਕੇ ਸਿਪੇ ਕਿ ਇੰਨੀ ਸਵਾਈ ਵੀ ਭਰਨੀ ਤੇ ਖ਼ਰਾਬ ਕਿਉਂ ਕਰਵਾਣਾ ਸੂਟ ਦਸੀ
ਜੀ ਜੀ
ਕੀ ਤਰੀਕੇ ਨਾਲ ਸਿਪਜੇ ਅੱਗੇ ਮੈਂ ਇੱਕ ਕਿਸੇ ਕੋਲ ਸਿਵਾਇਆ ਸੀ ਉਹਨਾਂ ਨੇ ਤੇ ਪਲਾਜ਼ੋ ਨੇ ਨੀਚੇ ਨਾ ਲਾਈਨਿੰਗ ਹੀ ਨ ਲਾਈ ਮੇਰਾ ਸੂਟ ਉਹ ਵੀ ਬੜਾ ਮਹਿੰਗਾ ਹੈਗਾ ਪਲਾਜ਼ੋ ਦੇ ਨੀਚੇ ਲਾਈਨਿੰਗ ਲਗਾਈ ਨੀ ਉਹ ਸਾਰਾ ਥੱਲੋਂ ਮਤਲਬ ਮਤਲਬ ਇੰਨਾ ਕੱਪੜਾ ਧੋ ਕੇ ਪਤਲਾ ਹੋ ਗਿਆ ਉਹ ਸੂਟ ਜਿਹੜੇ ਨਾਲ ਪਲਾਜ਼ੋ ਦੀ ਮੈਚਿੰਗ ਹੀ ਨਹੀਂ ਹੋ ਰਹੀ
ਹਾਂ ਨਹੀਂ ਲਾਈਨਿੰਗ ਤੇ ਜ਼ਰੂਰ ਲਗਵਾਓ ਫੈਬਰਿਕ ਤੇ ਨਾ ਭਾਵੇਂ ਪਰਾਂ ਇਹ ਵੀ ਪੈਂਟ ਹੈਗੀਏ ਜੋ ਵੀ ਹੈ ਪਲਾਜ਼ ਲਾਈਨਿੰਗ ਜ਼ਰੜ ਲਗਾ ਪਾਰਟੀ ਵਰ ਸੋਟ ਦੇ ਲਾਈਨਿੰਗ ਨਾਲ
ਲਗ ਹਾਂਜੀ ਉਹਨੇ ਲਗਾਏ ਨਹੀਂ ਉਹ ਸੂਟ ਦਾ ਪਲਾਜ਼ੋ ਪਤਲਾ ਪਾਣੀ ਹੋ ਗਿਆ ਉਹ ਬੜਾ ਬੇਕਾਰ ਜਿਹਾ ਲੱਗਦਾ ਪਿਆ ਸੀ ਨਵਾਂ ਸੂਟ ਸੀ ਤੇ ਫਿਰ ਮੈਂ ਕਿਹਾ ਚਲੋ ਮੈਂ ਤੁਹਾਨੂੰ ਫਿਰ ਤੁਹਾਨੂੰ ਫੋਨ ਕੀਤਾ ਮੈਂ ਕਿਹਾ ਤੁਹਾਡੇ ਕੋਲ ਪੁੱਛਾਂ ਕਿ ਮਤਲਬ ਕੀ ਤੁਸੀਂ ਸਾਥ ਹੋ ਗਏ
ਜਿਹੜੇ ਕੋਸਟਲੀ ਸੂਟ ਹੁੰਦੇ ਆ ਮਤਲਬ ਪਾਰਟੀ ਵਅਰ ਸੂਟ ਹੁੰਦੇ ਆ ਨਾ ਲਾਈਨਿੰਗ ਤੇ ਮਨਜ਼ੂਰ ਲਵਾ
ਮਤ ਹਾਂ ਮੈਂ ਆਆ ਤੇ ਵੀ ਇਸ ਵੈਸੇ ਅਤੇ ਦ ਨਹੀਂ ਵੈਸੇ ਤਾਂੇਰੇ ਨਾ ਦੀਦੀ ਸੀ ਦਿੰਦੇ ਆ ਸੂਟ। ਪਰ ਉਹਨਾਂ ਕੋਲ ਇਸ ਟਾਈਮ ਦੇ ਮਤਲਬ ਕਿ ਥੋੜਾ ਰਸ਼ ਵਗੈਰਾ ਜਿਹਾ ਨੀ ਪਾ ਰਹੇ ਤੇ ਫਿਰ ਮੈਂ ਕਿਹਾ ਚੱਲ ਇੱਥੋਂ ਸਵਾਲ ਲਨੀ ਹੁਣ ਮੈਂ।
ਹਾਂ ਨਹੀਂ ਤਾਂ ਸਿਰ ਖੁਦ ਖੁਦ ਵੀ ਪੁੱਛ ਲੈਣਾ ਨਾ ਉਹਨਾਂ ਤੋਂ
ਹਾਂ।
ਹੋਰ ਹਾਂ ਟੇਲਰ ਵੀ ਦੇ ਦਿੰਦੇ ਆ ਪਰ ਕਈ ਟੇਲਰ ਐਸੇ ਹੁੰਦੇ ਜਿਹੜੇ ਐਸੀ ਰਾਏ ਦਿੰਦੇ ਕਿ ਥੱਲੇ ਪਲਾਜ਼ੋ ਲਾਈਨਿੰਗ ਨਹੀਂ ਲੱਗੇਗੀ। ਉਹ ਸੂਟ ਦਾ ਨਾਸ ਮਰਵਾ ਦਿੰਦੇ ਮੇਰਾ ਇੰਨਾ ਵਧੀਆ ਸੂਟ ਹੈ ਤੁਸੀਂ ਕਮੀਜ਼ ਦੇਖੋਗੇ ਨਾ ਤੇ ਤੁਸੀਂ ਵਾਕਈ ਕਹੋਗੇ ਹਾਂ ਵੀ ਕਮੀਜ਼ ਕਿੱਡੀ ਸੋਹਣੀ ਹੈ ਤੇ ਪਲਾਜ਼ੋ ਦੇ ਥੱਲੇ ਕੱਪੜੇ ਨਾਸ ਮਾਰਤਾ ਉਹਨੇ
ਨਹੀਂ ਤੁਸੀਂ ਲਾਈਨਿੰਗ ਜ਼ਰੂਰ ਲਗਵਾਣਾ ਨਾਲੇ ਉਹਨੂੰ ਕਹਿ ਦੇਣਾ ਨਾ ਜੀ।
ਅਲੱਗ ਤੋਂ ਪਲਾਜ਼ੋ ਲੈ ਕੇ ਸਵਾਉਣਾ ਪੈਣਾ ਮੈਨੂੰ
ਹਾਂ ਐਵੇਂ ਵੀ ਕਰਲੋ
ਕਿਉਂਕਿ ਉਹਦਾ ਕੱਪੜਾ ਹੀ ਉਹਨੇ ਰੰਗ ਵੀ ਐਡਾ ਫੇਟ ਜਾ ਕਰ ਛੱਡਿਆ ਤੇ ਏਡਾ ਵੇਕਾਰ ਲਦਾ ਸੂਟ ਮੇਰਾ ਪਾਇਆ ਹੋਇ ਐਡਾ ਸੋਹਣਾ ਲੱਗਦਾਤੇ ਉਹ ਇਨੀ ਮਤਲਬ ਗਟਪਐਪ ਸੂਟ ਦੀ ਸਾਰਾ ਉਹਨੇ ਮਲਬ ਪਲਾਜ਼ੋ ਦੇ ਥੱਲੇ ਲਾਈਨਿੰਗ ਨਾ ਲਗਾ ਕੇ ਉਹ ਸਾਰਾ ਖਰਾਬ ਕਰਤਾ ਸੂਟ ਮੇਰਾ
ਲਾਈਨਿੰਗ ਵੀ ਜਰੂਰੀ ਹੁੰਦੀ ਹੈ ਤੇ ਬਾਕੀ ਡਿਜ਼ਾਇਨ ਵਗੈਰਾ ਉਹ ਆਪੇ ਹੀ ਦੱਸ ਦੇਣਗੇ।
ਦਿੰਦੇ ਨੇ ਹਾਂ ਬਸ ਅ ਜ ਨਾ ਸੂ ਦਾ ਸਾਰਾ ਮੈਨੂੰ ਤਾਂ ਹੀ ਥੋੜਾ ਡਰ ਲੱ ਗਦਾ ਵੈਸੇ ਕਿ ਪੱਚੀ ਸੌ ਮੈਂ ਲਿਆਇਆ ਤੇ ਫਿਰ ਉਹਨਾਂ ਨੇ ਖਰਾਬ ਹੋ ਜਾਵੇ ਮੈਂ ਤੁਹਾਨੂੰ ਤਾਂ ਹੀ ਫੋਨ ਕੀਤਾ ਸੀ ਵੀ ਤੁਸੀਂ ਸਲਾਹ ਦਿਓ ਮੈਨੂੰ
ਚਲੋ ਠੀਕ ਹੈ।
ਫੇਰ ਕਰਦੀ ਆ ਮੈਂ ਤੁਹਾਨੂੰ ਫੋਨ ਹੁਣ
ਹੈਲੋ।
ਹਾਂਜੀ, ਹਾਂਜੀ। ਆਂਦੀ ਪਈ ਮੇਰੀ ਆਵਾਜ਼ ਤੁਹਾਨੂੰ
ਆਵਾਜ਼ ਆ ਰਹੀ
ਹਾਂਜੀ। ਮੈਂ ਕਿਹਾ ਚਲੋ ਫਿਰ ਮੈਂ ਫਿਰ ਕਰਦੀ ਹਾਂ।
ਨਹੀਂ ਤੂੰ ਮੈਨੇ ਇੱਕ ਗੱਲ ਦੱਸੋ ਕਿ ਜੇ ਥੱਲੇ ਚੋੜੀ ਜਿਹੀ ਲੈਸ ਲਗਵਾਵਾ ਤੇ ਉਹ ਲੱਗ ਜਾਏਗੀ ਥੱਲੇ
ਹਾਂ ਲੱਗ ਜਾਏਗੀ ਫਲੇਅਰ ਤੇ ਕਹਿੰਦੇ ਪਏ ਹੋ ਨਾ।
ਹਾਂਜੀ ਫੇਰ ਨਾ ਚਲੋ ਮੈਂ ਸਵੇਰੇ ਨਾ ਉਹਨਾਂ ਨਾਲ ਜਾ ਕੇ ਗੱਲ ਕਰਦੀ ਹਾਂ।
ਜੀ ਜੀ ਚਲੋ ਠੀਕ ਹੈ, ਸਤਿ ਸ਼੍ਰੀ ਅਕਾਲ।